ਹਾਂਜੀ, ਸਤਿ ਸ਼੍ਰੀਾਲ।
ਸਤਿ ਸ੍ਰੀ ਅਕਾਲ ਜੀ। ਹੋਰ ਕਿੱਦਾਂ ਹਾਲ- ਚਾਲ ਠੀਕ ਹੈ?
ਬਸ ਠੀਕ- ਠਾਕ ਹੈ ਜੀ। ਤੁਸੀਂ ਸੁਣਾਓ ਕਿਵੇਂ ਹੋ?
ਵਧੀਆ ਜੀ ਵਧੀਆ।
ਹੋਰ ਸੁਣਾਓ, ਚਾਹ- ਪਾਣੀ ਪੀ ਲਿਆ।
ਚਾਹ- ਪਾਣੀ ਤਾਂ ਕਦੋਂ ਤਾਂ ਹੋ ਗਿਆ। ਤੁਹਾਡਾ ਹੋ ਗਿਆ ਚਾਹ- ਪਾਣੀ?
ਹਾਂਜੀ, ਮੈਂ ਵੀ ਚਾਹ- ਪਾਣੀ ਪੀ ਕੇ। ਤੇ ਕੰਮ ਤੇ ਚੱਲਿਆ।
ਅੱਛਾ ਜੀ।
ਹਾਂਜੀ, ਹੋਰ ਸੁਣਾਓ, ਕਿਵੇਂ ਸਿਹਤਾਂ ਠੀਕ ਨੇ?
ਸਹਾਇਤਾ ਅਹਨ ਵਧ ਵਧੀਆ, ਚੜਦੀ ਕਲਾ।
ਚਲੋ ਸ਼ੁਕਰ ਹੈ ਜੀ। ਹੋਰ ਨਾਸ਼ਤਾ ਪਾਣੀ ਕਰ ਰਿਹਾ ਜੀ।
ਬਸ ਚਾਹ ਔਰ ਰਸਕ ਖਾਦੇ ਸੀ। ਚਾਹ ਨਾਲ ਬਸ। ਖਾਧੇ ਨੇ, ਹੁਣ ਰੋਟੀ- ਪਾਣੀ ਬਣਾਉਣ ਦੀ ਤਿਆਰੀ ਚੱਲਦੀ ਪਈ ਏ। ਵੱਡੀ ਭੈਣ, ਮੇਰੀ ਬਣਾਈ ਜਾ ਰਹੀ ਹੈ। ਹਾਂਜੀ।
ਅੱਛਾ ਜੀ, ਫੇਰ ਕੀ ਅੱਜ ਸਪੈਸ਼ਲ ਬਣਾ ਰਹੇ ਹੋ?
ਕੀ ਪਤਾ, ਹੁਣ ਕੀ ਬਣ ਰਿਹਾ ਪਿਆ। ਦੇਖ- ਹੁਣ ਕੀ ਬਣਾਉਣਾ ਸੋਚ ਰਹੇ ਨੇ।
ਅੱਛਾ, ਮਤਲਬ ਪਹਿਲਾਂ ਤੁਸੀਂ- ਪਹਿਲਾਂ ਤੁਸੀਂ ਸੋਚਦੇ। ਨ ਹੈਗਾ ਕੀ ਖਾਣਾ, ਕੀ ਨਹੀਂ ਬਸ ਬਣਾ ਲੈਂਦੇ ਆ ਹ ਜੀ।
ਹਾਂਜੀ, ਜਿਦਾਂ ਜੀ ਕਰੇ, ਜਿਦਾਾਂ ਜੋ ਬਣਾ ਲੋ ਖਾਾਲੋ। ਕਦੇ- ਕਦੇ ਮਨ ਕਰਿਆ ਤਾਂ ਏਦਾਂ ਅਸੀਂ ਸੋਚਦੇ ਹਾਂ, ਕਿ ਹਾਂ ਹੁਣ ਅੱਜ ਆ ਬਣਾਉਣਾ ਜਦੋਂ ਮਨ ਕਰਿਆ। ਤਾਂ ਫੇਰ ਬਣਾ ਲੈਂਦੇ ਹਾਂ। ਕਦੇ- ਕਦੇ ਸੋਚ ਸੋਚਦੇ ਨੀ ਡਾਇਰੈਕਟਲੀ ਬਣਾ ਲੈਂਦੇ ਆਂ, ਜੋ ਜੀਅ ਕਰਿਆ।
ਖਾਂਦੇ ਹੋ ਕਿ ਨੋਨ ਵੈਜ ਖਾਂਦੇ ਹੋ ਤੁਸੀਂ?
ਵੈਜ, ਵੈਜ। ਹੁਣ ਤਾਂ ਵੈਜ ਖਾਂਦੇ ਆ।
ਅੱਛਾ, ਨਨ ਵੈੱਜ ਨਹੀਂ ਖਾਂਦੇ।
ਨਾ ਖਾਂਦੇ ਆ। ਪਰ ਇੱਥੇ ਪੇਕੇ ਪਰਿਵਾਰਾਂ, ਇੱਥੇ ਨਹੀਂ ਖਾਂਦੀਆਂ। ਉਹ ਤਾਂ ਬਾਹਰ ਖਾ ਲੈਂਦੇ ਹਾਂ।
ਅੱਛਾ, ਜੀ।
ਹਾਂਜੀ।
ਗੱਲ ਹੋਰ ਸੁਣਾਓ? ਘਰੇ ਸਾਰੇ ਠੀਕ- ਠਾਕ ਨੇ।
ਘਰੇ ਐਨ ਵਧੀਆ ਸਾਰੇ ਠੀਕ ਨੇ ਤੁਸੀਂ ਦੱਸੋ ਤੁਸੀਂ ਕੁੱਝ ਖਾਧਾ ਪੀਤਾ
ਆਈ ਏ ਹਜੇ ਖਾਦਾ ਹਜੇ ਨੀ ਖਾਦਾ ਖਊਗਾ
ਅੱਛਾ
ਹਾ ਜੀ
ਹੋਰ
ਹੋਰ
ਹੋਰ ਦਸਿਓ
ਇਹ ਦੱਸੋ ਕਿ ਤੁਹਾਨੂੰ ਟਰਾਂਸਪੋਰਟ ਬਾਰੇ ਕਿੰਨੀ ਕੁ ਨੌਲੇਜ ਹੈੱ
ਟਰਾਂਸਪੋਰਟ ਬਾਰੇ ਤਾਂ ਮੈਨੂੰ ਅ ਕੋਈ ਨੌਲੇਜ ਨਹੀਂ ਹੈਗਾ ਤੁਸੀਂ ਦੱਸਦੋ ਤੁਹਾਨੂੰ ਕਿੰਨਾ ਨੌਲੇਜ ਹੈਗਾ
ਬਾਰਿਸ਼ ਤਾਂ ਟਰਾਂਸਪੋਰਟ ਬਾਰੇ ਹੈਗੀ ਆ ਆਪਾਂ ਕਿਉਂਕਿ ਆਪਾਂ ਪਹਿਲਾਂ ਕਰਦੇ ਵੀ ਰਹੇ ਸੀਗੇ ਟਰਾਂਸਪੋਰਟ ਦਾ
ਅੱਛਾ
ਤੇ ਪਹਿਲਾਂ ਆਪਣੇ ਵੀ ਉਰਾਲਾ ਹੁੰਦਾ ਸੀਗਾ ਬਟ ਹੁਣ ਅਸੀਂ ਉਪਰਾਲਾ ਵੇਚਤਾ ਸੀਗਾ ਬਾਅਦ ਵਿੱਚ ਭੱਜਦਾ ਪੁੱਜਦਾ ਕੁਛ ਹੈ ਨੀ ਸੀ ਇੱਕ ਚੱਕਰ ਇਹ ਹੈ ਨਾ ਕਿ ਜਿਹੜੀ ਗੌਰਮੈਂਟ ਹੈ ਉਹ ਡੀਜ਼ਲ ਦੇ ਰੇਟ ਵਧਾਈ ਜਾਂਦੀ ਹੈ
ਅੱਛਾ ਜੀ
ਹਾਂਜੀ ਤੇ ਰੀਜੀ ਜਾਂਦੇ ਨੇ ਰੇਟ ਵਧੀ ਜਾਂਦੇ ਨੇ ਬਟ ਜਿਹੜੇ ਕਾਰੋਬਾਰੀ ਜਿਹੜੇ ਟਰਾਂਸਪੋਰਟ ਦੇ ਟਰਾਂਸਪੋਰਟਾਂ ਦੀ ਗੱਡੀਆਂ ਚੱਲਦੀਆਂ ਉਹ ਲੋਕ ਰੇਟ ਨੀ ਵਧਾ ਰੇ
ਅੱਛਾ।
ਹਾਂਜੀ। ਤੇ ਉਹ ਰੇਟ ਜਿਵੇਂ ਵਧਾਉਣ ਜਿਵੇਂ ਡੀਜ਼ਲ ਦਾ ਰੇਟ ਵਧੀ ਜਾਂਦਾ ਵਧੀ ਜਾਂਦਾ ਜੀ ਉਹ ਰੇਟ ਵੀ ਥੋੜ੍ਹਾ ਬਹੁਤਾ ਵਧਾਉਣ ਫਿਰ ਤਾਂ ਫਾਇਦਾ ਅੱਜ-ਕੱਲ ਗੱਡੀਆਂ ਚਲਾਉਣ ਦਾ। ਨਹੀਂ ਤੇ ਕੋਈ ਫਾਇਦਾ ਨਹੀਂ ਕਿਉਂਕਿ ਗੱਲ ਇਹ ਹੈ ਤਾਂ ਇਹ ਗਲ ਏ ਕਿ ਤੇ ਕੀ ਕਹਿੰਦੇ ਆ ਜਿਹੜੇ ਟਰਾਂਸਪੋਰਟਰ ਹੈ
ਹੂ ਹੂ
ਉਹਨਾਂ ਕੋਲੇ ਟਰਾਂਸਪੋਰਟ ਕੋਲੇ ਜਿਸ ਦਸ ਦਸ ਗੱਡੀਆਂ ਨੇ ਜਾਂ ਵੀਹ-ਵੀਹ ਗੱਡੀਆਂ ਨੇ ਜਿੰਨੀਆਂ ਵੀ ਲਗਾ ਲੋ
ਹੂ ਹੂ
ਠੀਕ ਹੈ ਫਿਰ ਤਾਂ ਉਹ ਸਾਰੀਆਂ ਇਕੱਠੀਆਂ ਚੱਲੀ ਜਾਂਦੀਆਂ ਨੇ ਤੇ ਤਾਂ ਠੀਕ ਹੈ ਬੈਨੀਫਿਟ ਹੁੰਦਾ ਸਭ ਨੂੰ ਤੇ ਜੇ ਉਹ ਸਾਰੀਆਂ ਇਕੱਠੀਆਂ ਨਾ ਚੱਲਣ ਤੇ ਉਹਨਾਂ ਚਾਰ ਪੰਜ ਚੱਲੀ ਗਈਆਂ ਖੜੀਆਂ ਰਹੀਆਂ ਤਾਂ ਫਿਰ ਔਖਾ ਹੈ ਕਿਉਂਕਿ ਹੁਣ ਕਿਸ਼ਤਾਂ ਵੀ ਸਾਰੀਆਂ ਹੁੰਦੀਆਂ ਹਨਾ ਕਿਸ਼ਤਾਂ ਵੀ ਭਰਨੀਆਂ ਪੈਂਦੀਆਂ ਨੇ। ਤੇ ਜੇ ਇੱਕ ਗੱਡੀ ਦੀ ਮੰਨ ਲਓ ਅੱਸੀ ਹਜ਼ਾਰ ਰਪੀਆ ਲੱਖ ਰੁਪਇਆ ਕਿਸ਼ਤ ਹੈ। ਤੇ ਜੇ ਪੰਜ ਗੱਡੀਆਂ ਚੱਲਣਗੀਆਂ ਤੇ ਪੰਜ ਖੜਨਗੀਆਂ ਤੇ ਜਿਹੜੀਆਂ ਪੰਜ
ਹਮ।
ਉਹ ਤਾਂ ਫਿਰ ਜਿਹੜੀਆਂ ਪੰਜ ਖੜੀਆਂ ਨੇ ਉਹਨਾਂ ਦੀ ਕਿਸ਼ਤਾਂ ਭਰਨ ਦੀ ਲਾ ਦੇਣਗੀਆਂ।
ਅੱਛਾ ਜੀ।
ਜਿਹੜੇ ਸਿੰਗਲ ਮਾਲਕ ਨੇ ਮੰਨ ਲਓ ਸਿੰਗਲ ਗੱਡੀ ਚਲਾਉਣ ਵਾਲੇ ਨੇ ਇਕੱਲੇ ਇਕੱਲੇ ਉ ਮਤਲਬ ਹੈ ਕਿ ਕਹਿਣਾ ਇਹ ਵੀ ਉਹਨਾਂ ਨੂੰ ਕੁਛ ਨੀ ਬਚਦਾ।
ਅੱਛਾ।
ਇੱਕੋ ਗੱਡੀ ਦੇ ਸਿਰ ਤੇ ਸਾਰਾ ਸਿਸਟਮ ਚਲਾਉਣਾ ਬਹੁਤ ਓ
ਹਮ ਹਮ।
ਤੇ ਦੂਜੀ ਗੱਲ ਇਹ ਵੀ ਹੈ ਨਾ ਕਿ ਜਦੋਂ ਹੁਣ ਆਪਾਂ ਨਵੀਂ ਗੱਡੀ ਲੈਂਦੇ ਹਾਂ ਨਵੀਂ ਗੱਡੀ ਲੈਣ ਵੇ ਇੱਕ ਤਾਂ ਆਪਾਂ ਅ ਗੌਰਮੈਂਟ ਨੂੰ ਦਿੰਦੇ ਹਾਂ ਟੈਕਸ
ਹਮ।
ਦੇਣ ਤੋਂ ਬਾਅਦ ਜੀ ਐਸ ਟੀ। ਠੀਕ ਹੈ ਇੱਕ ਤਾਂ ਰੋਡ ਟੈਕਸ ਹੋ ਗਿਆ ਰੋਡ ਟੈਕਸ ਤੋਂ ਬਾਅਦ ਜੀ ਐਸ ਟੀ ਹੋ ਗਿਆ। ਜੀ ਐਸ ਟੀ ਤੋਂ ਬਾਅਦ ਫਿਰ ਜਦੋਂ ਆਪਾਂ ਹੋਰ ਪਰਮਿਟ ਚੱਕਣੇ ਪੈਂਦੇ ਆ ਪਰਮਟ ਚੱਕਰਾਂ ਤੋਂ ਬਾਅਦ ਹੋਰ ਇੱਕ ਤਰ੍ਹਾਂ ਦਾ ਗ੍ਰੀਨ ਟੈਕਸ ਹੁੰਦਾ ਉਹ ਵੀ ਦੇਣਾ ਪੈਂਦਾ। ਇਹ ਸਾਰਾ ਕੁਛ ਫੋਮ ਤੋਂ ਬਾਅਦ ਵੀ ਲਾਸਟ ਜਦੋਂ ਆਪਾਂ ਗੱਡੀ ਰੋਡ ਤੇ ਲੈ ਕੇ ਚੜ ਜਾਂਦੇ ਹਾਂ। ਤੇ ਰੋਡ ਤੇ ਜਾਣ ਵੇਲੇ ਵੀ ਸਾਨੂੰ ਰੋਡ ਟੈਕਸ ਟੋਲ ਟੈਕਸ ਜਿਹਨੂੰ ਟੋਲ ਟੈਕਸ ਕਹਿੰਦੇ ਹੈ। ਟੋਲ ਟੈਕਸ ਸਾਨੂੰ ਵੱਖਰਾ ਦੇਣਾ ਪੈਂਦਾ।
ਤੇ ਫਿਰ ਜਦੋਂ ਆਪਾਂ ਸਾਲ ਦੇ ਐਂਡ ਦੇ ਵਿੱਚ ਜਦੋਂ ਦੇਖਦੇ ਹਾਂ ਨਾ ਕੀ ਕਮਾਇਆ ਤੇ ਕੀ ਬਚਾਇਆ ਫਿਰ ਉੱਥੇ ਪਤਾ ਲੱਗਦਾ ਕਿ ਆਪਣਾ
ਕੋਈ ਬੱਚਤ ਤਾਂ ਹੋਈ ਨੀ ਕਿਉਂਕਿ ਫਿਰ ਜਦ ਆਪਾਂ ਹਰ ਸਾਲ ਤੇ ਉਹਦੇ ਵਿੱਚ ਕਰਨਾ ਪੈਂਦਾ ਕੀ ਕਹਿੰਦੇ? ਹਿਸਾਬ ਕਿਤਾਬ ਕਰਦੇ ਹਾਂ ਆਪਾਂ ਬ ਕੁਛ ਬਚਦਾ ਕਰ ਨ ਹੈਗਾ ਇਸ ਕਰਕੇ ਹੁਣ ਅੱਜ ਕੱਲ੍ਹ ਟਰਾਂਸਪਰ ਇੰਡਸਟਰੀ ਦਾ ਕੰਮ ਨਹੀਂ ਰਿਹਾ ਤੇ ਜਿਹਨਾਂ ਕਰਕੇ ਹੁਣ ਗੱਡੀਆਂ ਬਹੁਤ ਘੱਡੀ ਦੇ ਜਿਹੜੀ ਹੁ ਣ ਜੰਗ ਲੱਗੀ ਹੋਈ ਸੀਗੀ ਜੰਗ ਲੱਗਣ ਕਰਕੇ ਤੇ ਆਮ ਤੇ ਉਹਦੀ ਜੰਗ ਲੱਗੀ ਹੋਈ ਸੀਗੀ ਉਹਦੇ ਕਰਕੇ ਹੁਣ ਕੀ ਹੋਇਆ ਡੀਜ਼ਲ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਨੇ ਤੇ ਕਈ ਸਟੇਟਾਂ ਦੇ ਵਿੱਚ ਤਾਂ ਡੀਜ਼ਲ ਪਹਿਲਾਂ ਮਿਲ ਵੀ ਨਹੀਂ ਰਿਹਾ
ਰਿ ਪਰ ਮਿਲਦਾ ਵੀ ਤਾਂ ਬਹੁਤ ਮਹਿੰਗਾ ਮਿਲ ਰਿਹਾ ਹੈ ਲਾਈ ਲੱਗਦੀਆਂ ਨੇ ਗੱਡੀ ਦੀਆਂ ਗੱਡੀਆਂ ਦੀਆਂ ਮਤਲਬ ਕਿ ਟਰਾਂਸਪੋਰਟ ਇੰਡਸਟਰੀ ਵਾਲੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਪਰੇਸ਼ਾਨ ਹੋ ਰਹੇ ਨੇ ਅੱਜ ਦਾ ਘਦਾ ਕੁਛ ਹੈ ਨੀ ਡੀਜ਼ਲ ਦੇ ਰੇਟ ਵਧੀ ਜਾਂਦੇ ਆ ਜਿਹੜਾ ਰੇਟ
ਮਹਿੰਗਾਈ ਹੋ ਗਈ ਹੈ ਫੇਿਰ ਤਾਂ ਔਖਾ ਹੀ ਹੋਣਾ ਹਮ ਮਹਿੰਗਾਈ ਹੋ ਰਹੀ ਹੈ ਫਿਰ ਇਸ ਕਰਕੇ ਤਾਂ ਹੋਈ ਜਾ ਰਿਹਾ ਇਏਦਾਂ ਸਾਰੀ ਚੀਜ਼ਾਂ
ਹਾਂਜੀ
ਡੀਜ਼ਲ ਹੈ ਕੀ ਪੈਟਰੋਲ ਕੀ ਅਗੇ ਹਾਂਜੀ
ਦੇਸ਼ ਚੱਲਦਾ ਟਰਾਂਸਪੋਰਟ ਦੇ ਸਿਰ ਤੇ ਹੈ ਤੇ ਜੇ ਟਰਾਂਸਪ ਟ ਬੰਦ ਹੋ ਗਈ ਤਾਂ ਸਿੱਧੀ ਜਿਹੀ ਗੱਲ ਹੈ ਕਿ ਹਰ ਇੱਕ ਚੀਜ਼ ਦੇ ਰੇਟ ਵੱਧ ਜਾਣੇ ਹੈ ਕਿਉਂਕਿ ਜਿਹੜਾ ਕੰਪਨੀਆਂ ਚ ਫੈਕਟਰੀਆਂ ਚੋਂ ਮਾਲ ਸਪਲਾਈ ਹੁੰਦਾ ਹੈ ਪਿੰਡਾਂ ਚ ਸ਼ਹਿਰਾਂ ' ਮਲਾਂ ਚ ਜਾਂ ਕਿਤੇ ਵੀ ਤਾਂ ਉਹ ਮਾਲ ਸਪਲਾਈ ਹੋਣਾ ਬੰਦ ਹੋ ਗਿਆ ਟਰਾਂਸਪੋਰਟ ਇੰਡਸਟਰੀ ਘੱਟ ਗਈ ਬੰਦ ਹੋ ਗਈ ਤਾਂ ਫੇਿਰ ਤੁਹਾਨੂੰ ਪਤਾ ਕਿ ਜਿੰਨਾ ਕੁ ਜਿੰਨਾਂ ਕੋਲ ਜਿੰਨਾ ਕੁ ਸਮਾਨ ਰਹਿੰਦਾ ਆ ਜਿਵੇਂ ਕਰੋਨਾ ਦੇ ਵੇਲੇ ਹੋਇਆ ਸਿਗਾ। ਕਰੋਨਾ ਦੇ ਵੇਲੇ ਸਾਰੀ ਟਰਾਂਸਪੋਰਟ ਇੰਡਸਟਰੀ ਬੰਦ ਹੋ ਗਈ ਸੀ ਇੱਕ ਵਾਰੀ ਜਿਹੜੇ ਲੋਕਾਂ ਕੋਲੇ ਸਮਾਨ ਪਿਆ ਸੀਗਾ ਕਰਿਆਨੇ ਵਾਲੇ ਦੁਕਾਨਾਂ ਕੋਲੇ ਜਾਂ ਮਾਲ ਦੇ ਵਿੱਚ ਜਾਂ ਕਿਤੇ ਹੋਰ ਉਹਨਾਂ ਨੇ ਉਸ ਟਾਈਮ ਦੇ ਉੱਤੇ ਆਪਣੀ ਮਨ ਮਰਜ਼ੀ ਦਾ ਰੇਟ ਲਗਾ ਕੇ ਵੇਚਿਆ ਸੀ ਕਿਉਂਕਿ ਉਹਨਾਂ ਨੂੰ ਪਤਾ ਹੈ। ਹੋ ਤਾਂ ਕੋਈ ਹੱਲ ਹੈ ਨੀ ਠੀਕ ਹੋਰ ਤਾਂ ਮਤਲਬ ਪਬਲਿਕ ਨੂੰ ਰਾਸ਼ਨ ਪਾਣੀ ਮਿਲਦਾ ਹੀ ਹੈ ਜੋ ਵੀ ਡੇਲੀ ਦੀਆਂ ਜ਼ਰੂਰਤਾਂ ਹੁੰਦੀਆਂ। ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਜੋ ਵੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਉਹ ਚੀਜ਼ਾਂ ਨਹੀਂ ਮਿਲੀਆਂ ਸੀ। ਤੇ ਉਹਦੇ ਕਰਕੇ ਉਸ ਟਾਈਮ ਦੇ ਰੇਟ ਬਹੁਤ ਵੱਧ ਗਏ ਸੀ ਉਹੀ ਕੰਮ ਹੋ ਰਿਹਾ ਕਿਉਂਕਿ ਹੁਣ ਜੰਗ ਦਾ ਟਾਈਮ ਹੈ ਜੰਗ ਦੇ ਕਰਕੇ ਤੇ ਡੀਜ਼ਲ ਰੇਟ ਵਧੀ ਜਾਂਦੇ ਨੇ ਤਕਰੀਬਨ ਜਿਹਨਾਂ ਦੀਆਂ ਗੱਡੀਆਂ ਹੁਣ ਕਿਸ਼ਤਾਂ ਫਰੀ ਨੇ ਉਹਨਾਂ ਨੇ ਆਪਣੇ ਘਰੇ ਖੜਾ ਲਈ ਕੁਛ ਪੁੱਛਦਾ ਕਰਦਾ ਤਾਂ ਹੈ ਨੀ ਤੇ ਇਹ ਨਾ ਸੋਚੀਏ ਨਾ ਆਪਾਂ ਕਿ ਹਾਂ ਚਲੋ ਵੀਹ ਤੀਹ ਹਜ਼ਾਰ ਬਚਦਾ ਮਹੀਨੇ ਦਾ ਤਾਂ ਬਹੁਤ ਹੈ।
ਠੀਕ
ਜਿਹੜੇ ਤੈਨੂੰ ਕਿਸ਼ਤਾਂ ਨਹੀਂ ਵੀ ਹੈਗੀਆਂ ਉਹ ਵੀਹ ਤੀਹ ਹਜ਼ਾਰ ਚਲਾ ਕੇ ਕੀ ਕਰੂਗਾ ਕਿਉਂਕਿ ਗੱਡੀ ਤੇ ਮੈਨਟੇਨਸ ਤੇ ਵੀ ਖਰਚਾ ਹੁੰਦਾ ਹਰ ਮਹੀਨੇ ਗੱਡੀੇਦੀ ਮੈਨਟੇਨਸ ਹੁੰਦੀ ਹੈ ਡੀਜ਼ਲ ਓਇਲ ਪਾਣੀ ਚੇਂਜ ਕਰਨਾ ਪੈਂਦਾ ਹੈ, ਦੂਜੀ ਗੱਲ
ਦਈ ਭਾਰੀਤ ਨਗੇ
ਹੂ ਬਾਕੀ ਦੇ ਹੋਰ ਡੇਲੀ ਦੇ ਖਰਚੇ ਹੁੰਦੇ ਨੇ ਡਰਾਈਵਰ ਦੀ ਤਨਖਾਹ ਹੁੰਦੀ ਹੈ। ਇਸ ਕਰਕੇ ਜਿਹਨਾਂ ਦੀਆਂ ਗੱਡੀਆਂ ਹੁਣ ਫਰੀ ਹੈ, ਕਿਸ਼ਤਾਂ ਫਰੀ ਹੈ ਉਹਨਾਂ ਨੇ ਤਾਂ ਬਹੁਤ ਲੋਕਾਂ ਨੇ
ਅੱਛਾ
ਟਰਾਂਸਪੋਰਟ ਇੰਡਸਟਰੀ ਮਤਲਬ ਬਾਕੀ
ਹਮ, ਬੋਲੋ
ਹੋਰ ਸੁਣਾਓ।
ਬਸ ਹੋਰ ਕੀ ਸੁਣਾਵਾਂ। ਤੁਸੀਂ ਬੋਲੀ ਜਾ ਰਹੇ ਹੋ ਵਧੀਆ ਜਿਹਾ, ਸਮਝ ਹੈਗੀ ਤੁਹਾਨੂੰ ਟਰਾਂਸਪੋਰਟ ਦੀ ਵਧੀਆ ਹੈ। ਅਸੀਂ ਵੀ ਦੇਖਦੇ ਹਾਂ ਹੁਣ ਕੁਛ ਸਮਝ ਲੈਂਦੇ ਹਾਂ, ਦੇਖ ਲੈਂਦੇ ਹਾਂ। ਅੱਜਕਲ ਤਾਂ ਬਹੁਤ, ਚੀਜ਼ਾਂ ਹੈਗੀ ਤਾਂ ਸਿੱਖਣ ਦੀ, ਦੇਖ ਲਾਂਗੇ ਅਸੀਂ ਵੀ ਮੋਬਾਇਲ ਚ। ਕੱਢ ਕੱਢ ਕੇ ਗੂਗਲ ਤੇ ਬਹੁਤ ਕੁਛ ਆਉਂਦਾ ਹੈ, ਉਹਦੇ ਵਿੱਚ ਤਾਂ। ਬਾਕੀ ਚਲੋ ਠੀਕ ਹੈ ਕੋਈ ਗੱਲ ਨੀ ਵਧੀਆ ਧੰਨਵਾਦ ਤੁਹਾਡਾ ਬਹੁਤ। ਹਾਂ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਬਹੁਤ-ਬਹੁਤ ਸਿਖਾਇਆ ਮੈਨੂੰ ਟਰਾਨਸ ਟ ਬਾਰੇ ਵਧੀਆ ਚੀਜ਼ਾਂ ਬਿਤਾਈਏ ਇਹਨੂੰ ਪਤਾ ਵੀ ਨਹੀਂ ਸੀ।
ਵਧੀਆ ਤੁਸੀਂ ਬੋਲੀ ਜਾ ਰਹੇ ਸੀ, ਮੈਂਨੂੰ ਤਾਂ ਕੁਛ ਬੋਲਨਾ ਨੀ ਪਿਆ ਸਮਝ ਹੀ ਨਹੀਂ ਆਇਆ। ਮਤਲਬ ਜਿੱਦਾਂ ਮੈਂ ਕੀ ਤੁਹਾਨੂੰ ਟਰਾਂਸਪੋਰਟ ਬਾਰੇ ਦੱਸਿਆ ਕਿਉਂਕਿ ਮੈਨੂੰ ਨੌਲੇਜ ਹੀ ਨਹੀ ਟਰਾਂਸਪੋਰਟ ਦੀ। ਵਧੀਆ ਸਿਖਾ ਤਾ ਮੈਨੂੰ।
ਨੋਲਜ ਹਰ ਇੱਕ ਚੀਜ਼ ਦੀ ਹੋਣੀ ਚਾਹੀਦੀ ਹੈ, ਅੱਜ ਕੱਲ੍ਹ ਤਾਂ ਆਪਣੇ ਕੋਲ ਗੂਗਲ ਬਹੁਤਾ ਹੈਗਾ ਨਾਲ ਜਿੰਨਾ ਕੁਛ ਮਰਜ਼ੀ ਸਰਚ ਕਰੀਏ ਸਾਰਾ ਕੁਛ ਸਾਹਮਣੇ ਅੱ ਦਿੰਦਾ ਕੱਢ ਕੇਏ
ਹਾਂਜੀ ਚਲੋ ਕੋਈ ਗੱਲ ਨੀ ਠੀਕ ਹੈ ਦੁ ਦੁਬਾਰੇ ਆਪਾਂ ਗੱਲ ਕਰਦੇ ਹਾਂ। ਹੁਣ ਮੈਂ ਰੋਟੀ ਬਣਾਉਣੀ ਭੁੱਖ ਲੱਗੀ ਜਾ ਰਹੀ ਹੈ।
ਠੀਕ ਹੈ ਜੀ ਠੀਕ ਹੈ ਕੋਈ ਗੱਲ ਨੀ ਤੁਸੀਂ ਛਕੋ ਪ੍ਰਸ਼ਾਦੇ। ਫ ਫਰ ਕਰਦੇ ਹਾਂ ਆਪਾਂ ਬਾਅਦ ਵਿੱਚ ਗੱਲ ਠੀਕ ਹੈ, ਜੀ ਓਕੇ, ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।